ਹੈਲੋ
ਹਾਂਜੀ ਸਸ ਸ਼੍ਰੀ ਕਾਲ ਜੀ।
ਸਸ ਸ਼੍ਰੀ ਕਾਲ ਜੀ ਹੋਰ ਕਿਵੇਂ ਓ?
ਠੀਕ ਠਾਕ ਵਧੀਆ, ਤੁਸੀਂ ਸੁਣਾਓ?
ਵਧੀਆ ਜੀ, ਤੁਸੀਂ ਦੱਸੋ?
ਬਸ ਵਧੀਆ ਜੀ ਵਧੀਆ।
ਹੋਰ ਦੱਸੋ ਕੀ ਕਰਦੇ ਪਏ ਸੀ?
ਬਸ ਕੁਛ ਨੀ ਦੁਪਹਿਰਾ ਪੈ ਰਿਹਾ ਸੀਗਾ ਹੁਣ ਅੰਦਰ ਬੈਠੇ ਸੀਗੇ ਕਮਰਿਆਂ ਦੇ ਵਿੱਚ
ਠੀਕ ਹੈ ਜੀ ਮੈ ਏ ਚੱਲ ਅੱਜ ਮੈਂ ਤੁਹਾਨੂੰ ਹੋਰ ਕਿਸੇ ਟੋਪਿਕ ਬਾਰੇ ਪੁੱਛਦੀ ਆ। ਕਿ ਆਪਾਂ ਆਪਣੀ ਲਾਈਫ ਵਿੱਚ ਡਿਸ ਪਲੇਨ ਬਣਾ ਕੇ ਰੱਖਾਂਗੇ ਤਾਂ ਮਤਲਬ ਉਹਦੇ ਕੀ -ਕੀ ਫਾਇਦੇ ਆ? ਮੈਂ ਕਿਹਾ ਚੱਲ ਬੜੇ ਦਿਨ ਹੋ ਗਏ ਫੋਨ ਨੀ ਲਾਇਆ ਅੱਜ ਚੱਲ ਤੁਹਾਨੂੰ ਫੋਨ ਲਾ।
ਚਲੋ ਵਧੀਆ ਕੀਤਾ ਜੀ ਤੁਸੀਂ ਫੋਨ ਲਾ ਲਿਆ।
ਕਿਨੂੰ
ਹਾਂਜੀ ਹਾਂਜੀ।
ਹੋਰ ਦੱਸੋ ਤੁਸੀਂ ਆਪਦੀ ਲਾਈਫ ਡਿਸਿਪਲਿਨ ਬਣਾ ਕੇ ਰੱਖ ਦਿਓ?
ਹਾਂਜੀ ਹਾਂਜੀ ਬਿਲਕੁਲ ਮਤਲਬ ਮੈਂ ਦੇਖੋ ਦੋ- ਤਿੰਨ ਚੀਜ਼ਾਂ ਏਦਾਂ ਦੀਆਂ ਨੇ ਨਾ ਵੀ ਜਿਨਾਂ ਨੂੰ ਮਤਲਬ ਕਦੇ ਨਹੀਂ ਭੁੱਲਦੀ ਹੈਗੀ ਡਿਸਪਲਨ ਮਤਲਬ ਪਹਿਲਾਂ ਤਾਂ ਦੇਖੋ ਆਪਣਾ ਘਰ ਤੋਂ ਹੀ ਸ਼ੁਰੂ ਹੁੰਦਾ ਹਨਾ, ਵੀ ਆਪਣਾ ਘਰ ਦੇ ਵਿੱਚ ਕਿੱਦਾਂ ਦਾ ਬਿਹੇਵੀਅਰ ਹੈਗਾ ਆਪਾਂ ਦੂਜੇ ਜਿੱਦਾਂ ਦਾ ਵਰਤਾਓ ਕਰ ਰਿਹਾਂ ਆਪਾਂ ਆਪਣੀ ਲਾਈਫ ਨੂੰ ਕਿੰਨਾ ਕੁ ਸੀਰੀਅਸ ਲੈ ਕੇ ਚੱਲ ਰਿਹਾ ਹਾਂ, ਪਰ ਡਿਸਪ -ਪਲਾਨ ਮਤਲਬ ਦੇਖੋ ਸਭ ਤੋਂ ਪਹਿਲਾਂ ਜਲਦੀ ਉੱਠਣਾ ਟਾਈਮ ਸਿਰ ਸੋਣਾ ਜਾਗਣਾ ਹਨਾ।
ਜੀ ਹਾਂਜੀ ਵੈਸੇ ਇਹ ਤਾਂ ਹੈ ਜੇਕਰ ਆਪਾਂ ਆਪਣੀ ਲਾਈਫ ਵਿੱਚ ਡਿ- ਡਿਸਪਲਿਨ ਵਿੱਚ ਰੱਖਾਂਗੇ ਨਾ ਆਪਣੀ ਲਾਈਫ -ਆਪਣੀ ਲਾਈਫ ਵਧੀਆ ਰਹਿੰਦੀ ਹੈਗੀ ਨਾਲੇ ਆਪਾਂ ਇੱਕ ਚੰਗੇ ਇਨਸਾਨ ਬਣਦੇ ਆ ਜਿਵੇਂ ਸਵੇਰੇ ਜਲਦੀ ਉੱਠੋ ਆਪਣਾ ਮੂੰ ਵਗੈਰਾ ਧੋ ਕੇ ਨਾ ਧੋ ਕੇ ਰੋਟੀ ਪਾਣੀ ਬਣਾਓ ਫਿਰ ਖਾਓ ਫੇਰ ਬੱਚਿਆਂ ਨੂੰ ਵੀ ਆਪਾਂ ਸਿਖਾਉਂਦੇ ਹਾਂ ਕਿ ਡਿਸਪ ਪਲਨ ਵਿੱਚ ਰਹਿਣਾ, ਕਿ ਜੇਕਰ ਆਪਾਂ ਅਨੁਸ਼ਾਸਨ ਵਿੱਚ ਰਵਾਂਗੇ ਫਿਰ ਹੀ ਆਪਣੇ ਬੱਚੇ ਰਹਿਣਗੇ ਅਨੁਸ਼ਾਸਨ ਵਿੱਚ ਆਪਾਂ ਨੂੰ ਦੇਖ ਕੇ ਉਹ ਸਿੱਖਣਗੇ।
ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਆ ਮਤਲਬ ਡਿਸਿਪਲਨ ਦੇ ਵਿੱਚ ਸਭ ਤੋਂ ਪੈਲਾਂ ਤਾਂ ਦੇਖੋ ਪੈਲੀ ਚੀਜ਼ ਆ ਜਾਂਦੀ ਹੈ ਜੇ ਆਪ ਘਰ ਵਿੱਚ ਕੋਈ ਆਇਆ ਹਨਾ ਕੋਈ ਗੁਆਂਢੀ ਆਇਆ ਜਾਂ ਕੋਈ ਰਿਸ਼ਤਾ ਰਿਸ਼ਤੇਦਾਰ ਆਇਆ ਹਨਾ ਮਤਲਬ ਉਹਨਾਂ ਨੂੰ ਆਪਾਂ ਨੂੰ ਕਿਵੇਂ ਮਤਲਬ ਉਹਨਾਂ ਨੂੰ ਬੁਲਾਣਾ ਚਾਈਦਾ ਆਪਾਂ ਬੱਚਿਆਂ ਨੂੰ ਕਿਵੇਂ
ਹਾਂਜੀ ਹਾਂਜੀ
ਬੁਲਾਓ ਹਨਾ ਉਹਨਾਂ ਨੂੰ ਸਿਰ ਝੁਕਾਓ ਜਾਂ ਪੈਰੀ ਹੱਥ ਲਗਾਓ ਮਤਲਬ ਜੇ ਕੋਈ ਆਪਣੇ ਘਰ ਆ ਗਿਆ ਤਾਂ ਕਦੇ ਉਹਨੂੰ ਭੁੱਖਾ ਨਾ ਜਾਣ ਦਿਓ ਮਤਲਬ ਹਨਾ ਉਹ ਨੂੰ ਚਾ ਪਾਣੀ ਪੁੱਛੋ ਮਤਲਬ ਇਹਤੋਂ ਪਤਾ ਲੱਗਦਾ ਵੀ ਹਨਾ ਉਹਨਾਂ ਦੇ ਮਾਂ ਬਾਪ ਨੇ ਉਹਨਾਂ ਨੂੰ ਸੰਸਕਾ ਆਹੀ ਨੀ ਤੂ
ਕਈ ਵਾਰ ਐਵੇਂ ਹੁੰਦਾ ਕਿ ਵੱਡੇ ਘਰੇ ਨਹੀਂ ਵੀ ਹੁੰਦੇ ਬੱਚਿਆਂ ਨੂੰ ਜੇਕਰ ਆਪਾਂ ਡਿਸਪਲਿਨ ਵਿੱਚ ਰਹਿਣਾ ਪਾਇਆ ਹੋਗਾ ਉਹਨਾਂ ਨੂੰ ਪਤਾ ਹੁੰਦਾ ਵੀ ਹਾਂ ਸਾਡੇ ਘਰੇ ਕੋਈ ਆਇਆ ਅਸੀਂ ਉਹਨਾਂ ਨੂੰ ਕਿਵੇਂ ਬੁਲਾਣਾ ਉਹਨਾਂ ਸਾਹਮਣੇ ਸ਼ਰਾਰਤ ਤਾਂ ਕਰਨੀੀਆਂ ਕਿ ਨਹੀਂ ਵੈਸੇ ਤਾਂ ਅੱਜ ਕੱਲ ਦੇ ਬੱਚੇ ਬੜੇ ਸ਼ਰਾਰਤੀ ਆ ਤੁਸੀ ਉਹਨਾ ਨੂੰ ਆਪਾਂ ਨੂੰ ਕਈ ਵਾਰ ਮਾਂ ਪਿਓ ਨੂੰ ਐਵੇਂ ਹੁੰਦਾ ਕਿ ਯਾਰ ਬਾਹਰ ਦੇ ਕੰਮ ਵਿੱਚ ਲੱਗੇ ਰਹੋ ਬਸ ਉਹਨਾਂ ਨੂੰ ਕੁਛ ਹੋਣਾ ਹੈ ਨੀ ਬਸ ਜਿਵੇਂ ਫਿਰ ਉਹਨਾਂ ਦੀ ਮਰਜ਼ੀ ਹੁੰਦੀ ਉਹ ਉਵੇਂ ਕਰਦੇ ਆਾਂ
ਹਾਂਜੀ ਹਾਂਜੀ ਨਹੀਂ ਮਤਲਬ ਜਿਹੜਾ ਦੇਖੋ ਅਨੁਸ਼ਾਸਨ ਆ ਉਹ ਆਪਾਂ ਪੈਲਾਂ ਤਾਂ ਬੱਚਾ ਦੇ ਖੋ ਘਰ ਤੋਂ ਹੀ ਸਿੱਖਦਾ ਹੈ ਨਾ ਜਦੋਂ ਬੱਚਾ ਛੋਟਾ ਦਾ ਹਨਾ ਮਤਲਬ ਸਾਲ ਦੋ ਸਾਲ ਦਾ ਤਾਂ ਉਦੋਂ ਤੋਂ ਉਹਨੂੰ ਇਹ ਚੀਜ਼ਾਂ ਹਨਾ ਸਖਾਣੀਆਂ ਚਾਈਦੀਆਂ ਨੇ ਕੋਈ ਘਰ ਆਇਆ ਤਾਂ ਆਪਾਂ ਨੂੰ ਕਿਵੇਂ ਸਤਿਕਾਰ ਨਾਲ ਬੁਲਾ ਸਕੇ
ਹਾਂਜੀ ਹਾਂਜੀ
ਸਤਿ ਸ਼੍ਰੀ ਅਕਾਲ ਨਮਸਤੇ ਹਨਾ ਜੋ ਵੀ ਆਪਾਂ ਆਪਣੇ ਧਰਮ ਨਾਲ ਖਦੇ ਆ ਓਦਾਂ ਉਹਨਾਂ ਨੂੰ ਬੁਲਾਣਾ ਮਤਲਬ ਤੋਂ ਪੈਲਾਂ ਤਾਂ ਦੇਖੋ ਮੇਨ ਚੀਜ਼ਾਂ ਤਾਂ ਇਹੀ ਆ ਜਾਂਦੀਆਂ ਨੇ
ਹਾਂਜੀ ਹਾਂਜੀ ਇਹ ਤਾਂ ਹੈ ਜੀ ਕਿ ਜੇਕਰ ਆਪਣਾ ਬੱਚਾ ਛੋਟਾ ਹੁੰਦਾ ਆਪਾਂ ਉਹਦੇ ਸਾਹਮਣੇ ਡਿਸਿਪਲਨ ਵਿੱਚ ਰਹਿੰਦੇ ਨੀ ਸਭ ਤੋਂ ਪੈਲਾਂ ਕੀ ਇਹ ਗੱਲ ਤਾਂ ਮਾਂ ਪਿਓ ਦੇ ਉੱਪਰ ਹੁੰਦੀ ਹੈ ਨਾ ਇੰਨੀ ਪਰ ਜੇਕਰ ਮਾਂ ਪਿਓ ਬੇ ਬੱਚੇ ਸਾਹਮਣੇ ਲੜੀ ਜਾਣਗੇ ਲੜੀ ਜਾਣਗੇ ਉਹਨਾਂ ਨੂੰ ਐਵੇਂ ਹੁੰਦਾ ਵੀ ਚੱਲ ਕੋਈ ਨਾ ਉਹਨਾਂ ਦਾ ਵੀ ਸਾਰ ਹੀ ਗਿਆ ਸਾਡਾ ਵੀ ਸਾਰ ਹੀ ਜਾਊਗਾ
ਨਹੀਂ ਪਰ ਇਹ ਤਾਂ ਦੇਖੋ ਜਦੋਂ ਬੱਚਾ ਵੱਡਾ ਹੁੰਦਾ ਫੇਰਖ ਮਾਂ ਬਾਪ ਨੂੰ ਭੁਗਤਣਾ ਏਦਾ ਫੇਿਰ ਉਹੀ ਤੇ ਮਤਲਬ ਜੋ ਬੱਚਾ ਦੂਜਿਆਂ ਸਾਹਮਣੇ ਕਰਦਾ ਫੇਿਰ ਉਹੀ ਵੱਡਾ ਹੋ ਕੇ ਆਪਣੇ ਮਾਂ ਪਿਓ ਸਾਹਮਣੇ ਕਰਦਾ ਹਨਾ ਤਾਂ ਉਹਨਾਂ ਦੇ ਨਤੀਜੇ ਵੀ ਦੇਖੋ ਪਰਿਵਾਰ ਨੂੰ ਹੀ ਭੁਗਤਣੇ ਪੈਂਦੇ ਨੇ
ਇਹ ਤਾਂ ਹੈ
ਹਾਂਜੀ ਹਾਂਜੀ
ਵੈਸੇ ਵੀ ਜੇਕਰ ਆਪਾਂ ਉਹਨੂੰ ਡਿਸਪਲਨ ਵਿੱਚ ਰਹਿੰਦੇ ਹਾਂ ਤਾਂ ਵਧੀਆ ਰੱਖਦੇ ਆ ਕਿਉਂਕਿ ਆਪਾਂ ਆਪਦੀਆਂ ਘਰ ਦੀਆਂ ਚੀਜ਼ਾਂ ਸਭ ਤੋਂ ਪੈਲਾਂ ਤਾਂ ਆਪਣੇ ਘਰ ਦੀਆਂ ਮੇਨ ਤਾ ਆਪਣੇ ਘਰ ਦੀਆਂ ਚੀਜ਼ਾਂ ਹੁੰਦੀਆਂ ਪੈਲਾਂ ਆਪਾਂ ਆਪਣੀਆਂ ਚੀਜ਼ਾਂ ਜੇਕਰ ਰੱਖਦੇ ਹਾਂ ਵਧੀਆ ਤਰੀਕੇ ਸਿਰ ਵੀ ਹਾਂਜੀ ਸਾਡੇ ਰੁਮਾਲ ਇੱਥੇ ਪਿਆ ਸਾਡਾ
ਬਿਲਕੁਲ
ਕੱਪੜੇ ਸਾਡੇ ਇੱਥੇ ਪਏ ਆ। ਸਾਡਾ ਕੁੱਝ ਵੀ ਮਤਲਬ ਕਿ ਆਪਾਂ ਅਨਡਿਸਿਪਲਨ ਵਿੱਚ ਰੱਖਦੇ ਹ ਨਾ ਫਿਰ ਚੀਜ਼ਾਂ ਵੀ ਆਪਾਂ ਨੂੰ ਉਵੇਂ-ਉਵੇਂ ਪ੍ਰੋਡੈਕਟ ਕਰ ਦੇਣਾ ਅੱਗੋਂ
ਬਿਲਕੁਲ-ਬਿਲਕੁਲ ਇਹ ਤਾਂ ਗੱਲ ਸਹੀ ਹੈ। ਆਪਣੇ ਹਰ ਇੱਕ ਚੀਜ਼ ਨੂੰ ਸੰਭਾਲ
ਉਹਨਾਂ ਨੂੰ ਵਧੀਆ ਤਰੀਕੇ ਨਾਲ ਰੱਖਾਂਗੇ, ਫੇਰ ਹੀ ਉਹ ਆਪਣੇ ਪਹਿਨੀਆਂ ਹੋਇਆਂ ਵੀ ਚੰਗੀਆਂ ਲੱਗਣਗੀਆਂ। ਜੇ ਆਪਾਂ ਨੂੰ ਉਹਨਾਂ ਨੂੰ ਐਵੇਂ ਧੋਣ ਤੋਂ ਬਿਨਾਂ ਕੱਪੜੇ ਸੈੱਟ ਤੇ, ਬਸ ਵੀ ਚਲੋ ਜੀ ਸੈੱਟ ਤੇ ਆ ਕੱਪੜੇ ਫੇਰ ਅਸੀਂ ਕੱਲ ਨੂੰ ਉਹੀ ਪਾਾਲਾਂਗੇ। ਫੇਰ ਐਵੇਂ ਕੱਪੜੇ ਤਾਂ ਗੰਦੇ ਹੈਗੇ ਆ ਜਾਂ ਫੇਰ ਉਹ ਆਪਾਂ ਨੂੰ ਵੀ ਇੱਕ ਹਿਸਾਬ ਦਾ ਗੰਦਾ ਦਿਖਾਉਣਗੇ ਵੀ ਹਾਂ, ਵੀ ਇਹ ਐਵੇਂ ਆ।
ਕੱਪੜੇ ਪਾਉਣਾ, ਹਨਾ ਆਪਣਾ ਸਹੀ ਤਰੀਕੇ ਨਾਲ ਤਿਆਰ ਵਿਆਰ ਹੋ ਕੇ ਰਹਿਣਾ। ਮਤਲਬ ਹਨਾ ਪਤਾ ਲੱਗਦਾ ਬੰਦਾ ਦੂਰੋਂ ਹੀ ਹਾਂਜੀ, ਵੀ ਅਹ ਸਹੀ ਦੇ ਵਿੱਚ ਬੰਦਾ ਸਹੀ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਜੀ ਰਿਹਾਂ ਹੈ। ਤੇ ਦੇਖੋ ਹਨਾ ਤੇ ਸਭ ਤੋਂ ਮੇਨ ਗੱਲ ਆ ਜਾਂਦੀ ਹੈ, ਵੀ ਸਾਰੇ ਕੰਮ ਟਾਈਮ ਤੇ ਕਰਨੇ ਹਨਾ ਜਿਵੇਂ, ਹੁਣ ਮੰਨ ਲਓ ਕਈ ਲੋਕ ਹੁੰਦੇ ਨੇ ਕੰਮ ਕਾਰ ਵਾਲੇ ਹੁੰਦੇ ਨੇ, ਜਾਂ ਸਕੂਲਾਂ ਦੇ ਵਿੱਚ ਜਾਂਦੇ ਨੇ ਤਾਂ ਮਤਲਬ ਕਈਆਂ ਦੀ ਬੜੀ ਬੁਰੀ ਆਦਤ ਹੁੰਦੀ ਹੈ, ਕਦੇ ਟਾਈਮ ਤੇ ਨਹੀਂ ਪਹੁੰਚਦੇ ਹੈਗੇ।
ਹਾਂਜੀ।
ਹਾਂਜੀ। ਤਾਂ ਮਤਲਬ ਇਹ ਸਭ ਤੋਂ ਜ਼ਿੰਦਗੀ ਦੀ ਸਭ ਤੋਂ ਵੱਡੀ ਹਨਾ ਕਹਿ ਦਿੰਦੇ ਹ ਹਨਾ ਵੀ ਬੱਚੇ ਨੂੰ ਟਾਈਮ ਦੀ ਵੈਲਿਊ ਦੀ ਕਦਰ ਹਨਾ ਜ਼ਰੂਰ ਪਤਾ ਹੋਣੀ ਚਾਹੀਦੀ ਹੈ। ਹਰ ਇੱਕ ਜਿਹੜਾ ਆਪਣਾ ਕੰਮਾਂ ਸਮੇਂ ਦੇ ਅਨੁਸਾਰ ਹੀ ਕਰਨਾ ਚ ਕਹਿੰਦਾ ਇਹ ਨੀ ਹੈਗਾ ਕਿ ਕਿਤੇ ਉਹਨੇ ਟਾਈਮ ਦਿੱਤਾ ਹੋਇਆ ਦਸ ਵਜੇ ਤੇ ਪਹੁੰਚ ਰਿਹਾ ਉਹ ਬਾਰਾਂ ਵਜੇ।
ਤਾਂ ਮਤਲਬ ਇਹ ਆਪਣੀ ਇੱਕ ਬੁਰੀ, ਆਦਤ ਬਣ ਜਾਂਦੀ ਆ। ਮਤਲਬ
ਇਹ ਤਾਂ ਹੈ ਜੇਕਰ ਬੱਚੇ ਵਿੱਚ ਡਿਸਿਪਲਿਨ ਹੋ, ਉਹ ਆਪਣੇ ਆਪ ਜਿਵੇਂ ਕਿ ਉਹ ਸਕੂਲ ਲੱਗਿਆ ਹੁੰਦਾ ਹੈ। ਆਪਣੇ ਆਪ ਉਹ ਸਵੇਰੇ ਉੱਠ ਰੂਗਾ ਬੁਰਸ਼ ਕਰੂਗਾ ਨਹਾ ਧੋ ਕੇ, ਫਿਰ ਬੱਚਾ ਸਕੂਲ ਦੇ ਟਾਈਮ ਤੇ ਹੁੰਦਾ‌ ਫਿਰ ਉਹ ਕਲਾਸ ਵਿੱਚ ਵੀ ਉਵੇਂ ਦੇ, ਬੱਚਿਆਂ ਨਾਲ ਰਹਿੰਦਾ ਕਰਦਾ ਜਿਹੜੇ ਡਿਸਿਪਲਿਨ ਵਿੱਚ ਰਹਿੰਦੇ ਆ
ਬਿਲਕੁਲ-ਬਿਲਕੁਲ। ਹੁਣ ਦੇਖੋ ਕੋਈ ਬੰਦਾ ਮੰਨ ਲਓ ਕੰਮ ਤੇ ਲੱਗਿਆ ਹੋਇਆ, ਪ੍ਰਾਈਵੇਟ ਨੌਕਰੀ ਨੋਕਰੀ ਤੇ ਹਨਾ, ਮਤਲਬਦਾ ਟਾਈਮਿੰਗ ਹੈਗਾ, ਦਸ ਵਜੇ ਦਾ ਹੋਰ ਪਹੁੰਚਦਾ ਸਾਡੇ ਦਸ ਵਜੇ। ਤਾਂ ਦੇਖੋ ਕਿੰਨਾ ਬੁਰਾ ਪ੍ਰਭਾਵ ਪੈਂਦਾ ਹਨਾ, ਜਿਹੜਾ ਉੱਥੋਂ ਦਾ ਮਾਲਕ ਆ ਤਾਂ ਉਹਨੂੰ ਕੰਮ ਤੇ ਰੱਖੇਗਾ ਹੀ ਨਹੀਂ।
ਤੇ ਮਤਲਬ ਜਦ ਕੱਢ ਦੂ ਅਗ ਲੱਗੂਗਾ, ਇਹਦਾ ਤਾਂ ਰੋਜ਼
ਵੈਸੇ ਵੀ ਕਈ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ, ਵੀ ਅਸੀਂ ਆਪਣੇ ਪੇਰੈਂਟਸ ਸਾਹਮਣੇ ਕਿਸੇ ਨਾਲ ਕਿਵੇਂ ਬਾ ਗੱਲਬਾਤ ਕਰਨੀ ਆ ਫੇਰ ਜਦੋਂ ਆਪਣੇ ਘਰੇ ਕੋਈ ਆਉਂਦਾ, ਫੇਰ ਬੱਚਾ ਜਿਵੇਂ ਦਾ ਕੋਛ ਸਿੱਖਿਆ ਹੁੰਦਾ ਬਸ ਉਵੇਂ ਦਾ ਵਿਵਹਾਰ ਕਰਦਾ ਫੇਰ ਰਿਸ਼ਤੇਦਾਰ ਸੋਚਦੇ ਆ, ਇਹਨਾਂ ਦੇ ਬੱਚੇ ਨੂੰ ਅਕਲ ਹੈਨੀ। ਐਵੇਂ ਤਾਂ ਬਹੁਤ ਕੁਛ ਬੋਲਦੇ ਆ ਬੱਚੇ ਬੱਚਿਆਂ ਬਾਰੇ, ਵੀ ਇਹਨਾਂ ਦੇ ਬੱਚੇ ਬੱਚੇ ਨੂੰ ਪਤਾ ਹੀ ਨਹੀਂ ਵੀ ਘਰੇ ਕੋਈ ਆਇਆ, ਕਿਸੇ ਨੂੰ ਕਿਵੇਂ ਬੁਲਾਉਣਾ
ਬਿਲਕੁਲ-ਬਿਲਕੁਲ ਇਹ ਚੀਜ਼ਾਂ ਸਿਖਾਉਣੀਆਂ ਚਾਹੀਦੀਆਂ ਨੇ ਹਨਾ। ਚਲੋ ਸਕੂਲ ਦੇ ਵਿੱਚ ਵੀ ਹਨਾ ਜਿਵੇਂ ਰੂਲਜ਼ ਜਿਹੜੇ ਰੈਗੂਲੇਸ਼ਨ। ਸਕੂਲ ਦੇ ਵਿੱਚ ਬਣੇ ਹੁੰਦੇ ਨੇ ਹਨਾ। ਅਨੁਸਾਰ ਹੀ ਬੱਚੇ ਨੂੰ ਚੱਲਣਾ ਚਾਹੀਦਾ, ਜੋ ਕੰਮ ਉਹਨਾਂ ਨੂੰ ਸਕੂਲ ਵੱਲੋਂ ਦਿੱਤਾ ਗਿਆ। ਹਨਾ, ਉਹਨੂੰ ਮਤਲਬ ਸਮੇਂ ਸਿਰ ਹੋਮਵਰਕ ਜੋ ਦਿੱਤਾ ਗਿਆ ਉਹਨੂੰ ਸਮੇਂ ਸਿਰ ਕਰਨਾ। ਤੇ ਸਮੇਂ ਸਿਰ ਆਪਣੇ ਅਧਿਆਪਕ ਨੂੰ ਦਿਖਾਉਣਾ, ਚੈੱਕ ਕਰਾਉਣਾ ਮਤਲਬ ਇਸ ਸਾਰੀਆਂ ਚੀਜ਼ਾਂ ਚ ਪਤਾ ਲੱਗਦਾ, ਕਿ ਬੱਚਾ ਕਿੰਨਾ ਕੁ ਅਨੁਸ਼ਾਸਨ ਦੇ ਵਿੱਚ ਰਹਿ ਰਿਹਾ।
ਹਾਂਜੀ-ਹਾਂਜੀ, ਇਹ ਤਾਂ ਹੈ।
ਹਾਂਜੀ-ਹਾਂਜੀ। ਮਤਲਬ ਅਨੁਸ਼ਾਸਨ ਦੇ ਵਿੱਚ ਰਹਿਣ ਨਾਲ, ਦੇਖੋ ਬੱਚਾ ਇੱਕ ਅਹ ਦੇਖੋ, ਚੰਗਾ ਬੱਚਾ ਵੀ ਬਣਦਾ, ਇੱਕ ਚੰਗਾ ਨਾਗਰਿਕ ਵੀ ਬਣਦਾ ਹਨਾ। ਅੱਗੇ ਜਾ ਕੇ ਵੀ ਉਹਦੀ, ਚੰਗੀ ਲਾਈਫ ਹੀ ਹੁੰਦੀ ਹੈ ਜਿਹੜਾ ਬੰਦਾ
ਹਾਂਜੀ ਵੈਸੇ ਵੀ, ਜੇ ਉਹ ਆਪਣੀ ਲਾਈਫ ਵਿੱਚ ਡਿਸਿਪਲਨ ਰੱਖੁਗਾ ਇਸ ਤੋਂ ਬਾਅਦ ਹੀ, ਉਹ ਦੁਨੀਆਂ ਵਿੱਚ ਦੇਖ ਸਕਦਾ, ਕਿਉਂਕਿ ਜੇਕਰ ਉਵੇਂ ਦਾ ਬੱਚਾ ਜਦੋਂ ਦੁਨੀਆਂ ਵੀ ਨੀ-ਨਾ ਤੁਰਨ ਦਿੰਦੀ, ਬੱਚਿਆਂ ਨੂੰ, ਫਿਰ ਉਹ ਕਹਿ ਕਹਿੰਦੇ ਵੀ ਮਨੂੰ ਆਪ ਨਾਲ, ਆਪ ਦਾ ਤਾਂ ਪਤਾ ਨਹੀਂ ਹੈਗਾ, ਵੀ ਕਿਵੇਂ ਤੁਰਨਾ ਕਿਵੇਂ ਨਹੀਂ।
ਬਿਲਕੁਲ ਇਹ ਤਾਂ ਗੱਲ ਸਹੀ ਹੈ, ਮਤਲਬ ਜੇ ਦੇਖੋ ਬੱਚਾ ਹਾਲ ਕੰਮ ਲੇਟ ਕਰੇਗਾ, ਤਾਂ ਉਹ ਜ਼ਿੰਦਗੀ ਦੇ ਵਿੱਚ ਹਰ ਇੱਕ ਕੰਮ ਵਿੱਚ, ਲੇਟ ਹੀ ਰਹਿ ਜਾਂਦਾ।
ਹਾਂਜੀ, ਵੈਸੇ ਵੀ ਅੱਜ ਕੱਲ। ਜਿਹੜੇ ਬੱਚੇ ਆ, ਉਹ ਤਾਂ ਵੈਸੇ ਹੀ, ਬੜਾ ਲੇਟ ਉੱਠਦੇ ਆ, ਉਹਨਾਂ ਨੂੰ ਜਲਦੀ। ਹਾਂ, ਉਹ ਕਹਿ ਦੇਣਗੇ ਨਹੀਂ -ਨਹੀਂ, ਅਸੀਂ ਕਿਹੜਾ ਕੁੱਝ ਕਰਨਾ ਬਸ ਛੁੱਟੀਆਂ ਦੇ ਟਾਈਮ ਚ, ਤਾਂ ਵੈਸੇ ਬੱਚੇ ਦਸ ਗਿਆਰਾਂ ਵਜੇ ਤੋਂ, ਪਹਿਲਾਂ ਉੱਠਦੇ ਨੀ ਹੈਗੇ।
ਬਿਲਕੁਲ, ਮਤਲਬ ਮੈਨੂੰ ਇੰਝ ਚੀਜ਼ ਹੁੰਦੀ ਹੈ ਨਾ, ਜਿਵੇਂ ਕਈ ਵਾਰ ਕੋਈ ਚਲੋ ਮੰਨ ਲਓ, ਕਿਸੇ ਨੇ ਮੈਨੂੰ ਸਮਾਂ ਦਿੱਤਾ ਵੀ ਅੱਜ ਆਪਾਂ ਨੇ ਇੰਨੇ। ਜੇ, ਮਿਲਣਾ ਨਾ। ਅਤੇ, ਜੇ ਬੰਦਾ ਉਹ, ਮਤਲਬ ਸਮੇਂ 'ਤੇ ਨਾ ਪਹੁੰਚੇ ਤਾਂ ਮੈਨੂੰ ਮਤਲਬ ਉਹ ਬੰਦਾ, ਇਹ ਪਸੰਦ ਨਹੀਂ, ਹੈਗਾ ਵੀ ਜਿਹੜਾ ਇਨਾ ਟਾਈਮ ਦੇ ਕੇ ਨਾ ਨਹੀਂ ਪਹੁੰਚਿਆ, ਚਾਹੇ ਆਪਣੇ ਦੋਸਤਾਂ ਚ ਲਾ ਲੋ, ਚਾਹੇ ਰਿਸ਼ਤੇਦਾਰਾਂ ਚ ਲਾ ਲਓ, ਨਾ ਦੂਜੇ ਬੰਦੇ ਦੀ ਆਪਾਂ ਵੇਟ ਕਰਾ ਰਹੇ ਹਾਂ। ਮਤਲਬ ਉਹ ਚੀਜ਼ ਵੀ, ਇਕ ਨੀ ਹੁੰਦੀ ਹੈਗੀ ਮਤਲਬ ਇੱਕ ਦੋ ਵਾਰ ਚਲੋ, ਬੰਦਾ ਇਹ ਚੀਜ਼ ਦੇਖ ਲੈਂਦਾ ਪਰ ਹਰ ਵਾਰ ਜਦੋਂ ਬੰਦਾ ਚੀਜ਼ ਕਰਦਾ ਨਾ, ਤਾਂ ਉਸ ਬੰਦੇ ਤੋਂ, ਹੀ ਮਨ ਉਤਰ ਜਾਂਦਾ ਤੇ ਕੋਈ ਵੀ ਹੁੰਦਾ ਹਨਾ, ਇਹ ਚੀਜ਼ ਹੋ ਜਾਂਦੀ ਆ ਤਾਂ ਮਤਲਬ, ਹਰ ਇੱਕ ਚੀਜ਼ ਮਤਲਬ ਪਲੈਨਿੰਗ, ਦੇ ਨਾਲ, ਪਹਿਲੀ ਗੱਲ ਤਾਂ ਪਲੈਨਿੰਗ ਦੇ ਨਾਲ ਕਰਨੀ ਚਾਹੀ ਕਹਿੰਦੀ ਆ, ਵੀ ਹਾਂਜੀ ਆਪਾਂ ਨੇ ਸਵੇਰੇ ਇੰਨੇ ਦੀ ਉੱਠਣਾ, ਇਹ ਚੀਜ਼ ਕਰਨੀ, ਇੰਨੇ ਵਜੇ ਖਾਣਾ ਇੰਨੇ ਵਜੇ, ਆਪਾਂ ਨੇ ਆਪਾਂ
ਵੈਸੇ, ਵੀ ਜੇਕਰ ਆਪਣਾ ਟੇਨ ਹੋਊਗਾ, ਫੇਰ ਆਪਣੀਆਂ, ਚੀਜ਼ਾਂ ਕਦੇ ਵੀ ਐਵੇਂ ਨ ਹੁੰਦਾ ਵੀ, ਆਪਣੀ ਇੱਕ ਵੀ ਏਧਰ ਉੱਧਰੋਂ, ਜਿਵੇਂ ਹਰ, ਤਰ੍ਹਾਂ ਦਾ ਰੂਟੀਨ, ਆਪਾਂ ਨੂੰ ਰੋਜ਼ ਦਾ ਬਣਾਉਣਾ ਚਾਹੀਦਾ ਵੀ ਹਾਂਜੀ, ਕੱਲ ਨੂੰ, ਅਸੀਂ ਆ ਆਹ ਕਰਨਾ ਵਾ, ਜੋ ਅੱਜ ਰਹਿ ਗਿਆ ਉਹ ਕੱਲ ਨੂੰ ਕਰਨਾ, ਨਿਬੇੜਨਾ, ਸਾਰਾ।
ਹਾਂਜੀ -ਹਾਂਜੀ, ਇਹ ਤਾਂ ਗੱਲ ਸਹੀ ਹੈ
ਵੈਸੇ ਵੀ, ਜੇਕਰ ਆਪਾਂ ਆਪਣੀ ਲਾਈਫ। ਵਿੱਚ ਜੀਮ, ਅਨੁਸ਼ਾਸਨ ਬਣਾ ਕੇ ਰੱਖਾਂਗੇ, ਫਿਰ ਹੀ ਆਪਣੇ ਬੱਚੇ ਆਪਣੀ ਰਿਸਪੈਕਟ ਕਰਨਗੇ। ਫੇਰ ਈ ਆਪਾ ਬਾਹਰ ਉਹਨਾਂ ਨੂੰ ਕਹਿ ਸਕਦੇ ਆਂ, ਵੀ ਹਾਂਜੀ ਸਾਡੇ ਬੱਚੇ ਐਵੇਂ ਦੇ ਆ, ਵਧੀਆ ਗੇ। ਪਕਟ ਕਰਦੇ ਆ, ਸਾਰਿਆਂ ਦੀ।
ਬਿਲਕੁਲ-ਬਿਲਕੁਲ, ਦੇਖੋ ਜੇ ਘਰ ਦੇ ਵਿੱਚ ਇੱਕ ਬੰਦਾ ਅਨੁਸ਼ਾਸਨ ਤੋੜਦਾ ਨਾ ਤਾਂ ਉਹਨੂੰ ਦੇਖ ਕੇ, ਜਿਹੜੇ ਘਰ ਦੇ ਚਾਰ ਜੀ ਹੋਰ ਨੇ ਸੇਮ ਉਹੀ ਚੀਜ਼ ਕਰਨਗੇ।
ਹਾਂਜੀ-ਹਾਂਜੀ, ਹੁਣ ਦੇਖੋ ਜਿਵੇਂ ਕਿ ਘਰ ਵਿੱਚ ਚਾਰ ਜਾਣੇ ਚਾਰ ਜਣੇ ਆ ਚਾਰੇ ਡਰਿੰਕ, ਇੱਕ, ਤਿੰਨ ਜਾਣੇ ਡਰਿੰਕ ਕਰਦੇ ਆ, ਇੱਕ ਜਣਾ ਨਹੀਂ ਕਰਦਾ ਹੁਣ ਦੇਖੋ, ਵੀ ਉਹਨਾਂ ਨੂੰ ਪਤਾ ਹੁੰਦਾ ਵੀ ਤਿੰਨ ਜਾਣੇ ਵੀ ਕਰੀ ਜਾਂਦੇ, ਉੱਥੇ ਜੇ ਮੈਂ ਕਰਨ ਲੱਗ ਜੁੰਗਾ ਫੇਰ ਕੀ ਹੋਜੂ। ਫਿਰ, ਉਹ ਬੰਦਾ ਐਵੇਂ ਸੋਚਦਾ ਕਿ ਐਵੇਂ ਵੀ ਉਹਨਾਂ ਨੂੰ ਤਾਂ ਕੁਛ ਹੋਇਆ ਨੀ ਅੱਜ ਤੱਕ, ਮੀਨੂੰ ਕੀ ਹੋਜੂਗਾ।
ਬਿਲਕੁਲ-ਬਿਲਕੁਲ, ਨਾਲੇ ਇਹ ਚੀਜ਼ ਦੇਖੋ ਬੁਰੀਆਂ ਆਦਤਾਂ ਬੰਦਾ ਛੇਤੀ ਸਿੱਖਦਾ, ਚੰਗੀਆਂ ਆਦਤਾਂ ਸਿੱਖਣ ਨੂੰ ਬਹੁਤ
ਹਾਂਜੀ-ਹਾਂਜੀ। ਚੰਗੀਆਂ ਆਦਤਾਂ ਸਿੱਖਣ ਵੇਲੇ ਤਾਂ ਬਹੁਤ ਟਾਈਮ ਲੱਗ ਜਾਂਦਾ, ਵੀ ਹਾਂ, ਅਸੀ ਐਂਵੇ ਦਾ ਕੁਛ ਸਿੱਖ ਸਿਖਾਂਗੇ, ਬਸ ਬੁਰੀਆਂ ਆਦਤਾਂ'ਚ ਐਵੇਂ ਹੁੰਦਾ, ਕਿ ਜੇ ਅੱਜ ਕਿਸੇ ਨੇ ਕੁਛ ਕਹਿਤਾ ਨਾ, ਬਸ ਮਿੰਟੋ-ਮਿੰਟ ਉਹ ਬਸ ਕੰਮ ਕਰਲੇ ਬੰਦਾ।
ਬਿਲਕੁਲ- ਬਿਲਕੁਲ, ਇਹ ਤਾ ਗੱਲ ਤੁਹਾਡੀ ਸਹੀ ਏ।
ਠੀਕ ਏ ਜੀ, ਚੱਲ ਮੈਂ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਦੀ ਆਂ, ਠੀਕ ਹੈ, ਸਤਿ ਸ਼੍ਰੀ ਅਕਾਲ ਜੀ।
ਓਕੇ, ਸਤਿ ਸ਼੍ਰੀ ਅਕਾਲ ਜੀ।